ਹੁਣੇ ਆ ਹੈਲੋ, ਸਸ਼ ਰੀ ਕਾਲ। ਹੈਲੋ, ਹਾਂਜੀ ਵਧੀਆ- ਵਧੀਆ, ਹਾਂ ਤੁਸੀਂ ਪਹਿਲੇ ਮੈਨੂੰ ਇਨਫੋਰਮ ਹੀ ਨਹੀਂ ਕੀਤਾ, ਤਾਂ ਤੁਸੀਂ ਮੈਨੂੰ ਕੋਲ ਕਰ ਦਿਓ, ਤੇ ਮੈਂ ਅਚਾਨਕ ਹੀ ਵੇਖਿਆ। ਤੇ ਗੱਲ ਚੱਲ ਗਈ ਮੇਰੀ ਤੁਹਾਡੇ ਨਾਲ, ਹੋਰ ਸੁਣਾਓ, ਠੀਕ- ਠਾਕ।
ਹਾਂਜੀ ਵਧੀਆ, ਤੁਸੀਂ ਕਿਵੇਂ ਹੋ।
ਮੈਂ ਵਧੀਆ।
ਓਏ, ਕੀ ਕਰ ਰਹੇ ਸੀ।
ਕੁਛ ਨੀ ਬੈਠੀ ਹੋਈ ਸੀ, ਤਦੀ ਤੇ ਫੋਨ ਚੁੱਕ ਲਿਆ ਤੁਹਾਡਾ। ਕੀ, ਹਾਂ ਹੋਰ ਕੀ
ਤਿਆਰੀ ਹੋ ਗਈ।
ਬਿਲਕੁਲ-ਬਿਲਕੁਲ ਲੱਗੇ ਦੇ ਡਿਨਰ ਦੀ ਤਿਆਰੀ ਕਰਨ, ਹੁਣੇ ਬੱਚੇ ਆਏ, ਉਹ ਫੈਕਟਰੀ ਤੋਂ ਹੁਣੇ ਲੇਟ ਹੀ ਹੋ ਜਾਂਦੇ ਆ, ਹੁਣੇ ਆਏ ਆ। ਕੋਈ ਚਾਹ ਵਾਹ ਪੀਣਗੇ, ਚਾਹ ਪੀਤੀ ਹੋਈ ਐ ਉਹਨਾਂ ਨੇ ਬਣਾਈ, ਮੈਂ ਕਿਹਾ ਮੇਰੇ ਵਾਸਤੇ ਨਾ ਬਣਾਣਾ, ਮੈਨੂੰ ਤਾਂ ਬੜ ਗਰਮੀ ਬਹੁਤ ਐ, ਮੈਂ ਨਹੀਂ ਪੀਆਂਗੀ।
ਬਹੁ ਚਾਹ ਪੀਣਗੇ, ਤੇ ਬਸ ਮੈਂ ਤੁਹਾਡੇ ਕੌਲ ਲੈ ਕੇ ਮੈਂ ਤੇ ਆਪਣੇ ਅੰਦਰ ਆਂ ਗਈ ਹਾਂ ਕਮਰੇ ਚ, ਮੈਂ ਕਿਹਾ ਮੈਂ ਤੇ ਆਰਾਮ ਨਾਲ ਬੈਠ ਕੇ ਗੱਲਾਂ ਮਾਰਾਂਗੀ, ਹਾਂ। ਹੋਰ ਸੁਣਾਓ, ਕੀ ਕਰਦੇ ਪਏ ਸੀ ਤੁਸੀਂ।
ਬਸ ਮੈਂ ਸੋਚਦੀ ਸੀ ਕੌਲ ਕਰਲਾ, ਕਾਫੀ ਟਾਈਮ ਤੋਂ ਗੱਲ ਨੀ ਹੋਈ।
ਹਾਂ ਚੰਗਾ ਕੀਤਾ, ਬਹੁਤ ਹੀ ਦਿਨ ਹੋ ਗਏ ਤੁਸੀਂ ਫ਼ੋਨ ਤੇ ਗੱਲ ਹੀ ਨਹੀਂ ਕੀਤੀ ਮੇਰੇ ਨਾਲ, ਮੈਂ ਕਿਹਾ ਚੱਲ ਪੁੱਛਾਂਗੀ। ਕੀ ਕੋਈ ਸਿਲਾਈ, ਕਢਾਈ ਕਰਦੇ ਉਹ ਜਾਂ ਕੁਛ, ਅੱਜ- ਕੱਲ੍ਹ ਤਾਂ ਬੜਾ ਟਰੈਂਡ ਆਏ ਦਾ ਨਾ, ਕਰੋਸ਼ੀਏ ਦਾ ਟਰੈਂਡ ਐ ਬੜਾ। ਆਂਦਾ ਤੁਹਾਨੂੰ ਕਰੋਸ਼ੀਆ ਚਲਾਣਾ।
ਅੱਛਾ-ਅੱਛਾ,
ਤੁਹਾਨੂੰ ਚਲਾਣਾ ਆਂਦਾ ਕਰੋਸ਼ੀਆ।
ਕਰੋਸ਼ਆ ਨੀ ਹਨਾ, ਮੈਂ ਇੱਕ ਵਾਰੀ ਟਰਾਈ ਕੀਤਾ ਸੀ, ਪਰ ਮੇਰੇ ਕੋਲੋਂ ਉਹ ਬਣਿਆ ਨੀ ਅੱਛੀ ਤਰ੍ਹਾਂ। ਸਲਾਈਆਂ ਚੱਲਦੀਆਂ ਨੀ ਹੈਗੀਆਂ ਸਹੀ ਤਰ੍ਹਾਂ।
ਕਰੋਸ਼ੀਆ ਅਲੱਗ ਹੁੰਦਾ, ਸਲਾਈਆਂ ਅਲੱਗ ਹੁੰਦੀਆਂ।
ਪਤਾ ਉਹਦੀ ਜੋ ਸਲਾਈਆਂ ਹੁੰਦੀਆਂ ਉਹ ਤੇ ਅਲੱਗ ਹੁੰਦੀ ਏ, ਕਰੋਸ਼ੀਆ ਅੱਗੇ ਥੋੜਾ ਗੋਲ ਚੀ ਹੁੰਦਾ, ਥੋੜਾ ਕਰਵ ਹੁੰਦਾ ਬਣਿਆ ਦਾ ਹੁੰਦਾ। ਤੇ ਉਹ ਮੈਂ ਇੱਕ
ਕਹਿ ਅ ਮਤਲਬ ਵੇਖੋ ਫੋਨ ਮੇਰੇ ਵਾਰੀ, ਅੱਜ- ਕੱਲ੍ਹ ਬੜੀਆਂ ਹਾਂ, ਅੱਜ- ਕੱਲ੍ਹ ਬੜਾ ਟਰੈਂਡ ਚੱਲਿਆ।
ਇੱਕ ਵਾਰੀ ਮੈਂ ਕੀਤੀ ਸੀ ਟਰਾਏ ਤੇ ਥੋੜ੍ਹਾ ਹੀ ਐਵੇਂ ਥੋੜ੍ਹਾ ਹੀ ਸ਼ੁਰੂ ਕੀਤਾ ਸੀ, ਪਰ ਫਿਰ ਬਣਿਆ ਨੀ ਅੱਛਾ ਫੇਰ ਮੈਂ
ਪੁੱਛਾਂਗੀ, ਅਗਰ ਤੇ ਸਾਨੂੰ ਵੀ ਕੁੱਛ ਬਣਾ ਕੇ ਭੇਜੋ। ਤੇ ਕੋਈ ਤੁਹਾਨੂੰ ਜਾਣਦਾ ਤਾਂ ਦੱਸੋ, ਸਾਨੂੰ ਕੋਈ ਬਣਾ ਲੈਂਦਾ, ਤੁਹਾਡਾ ਕੋਈ ਜਾਣਨ ਵਾਲਾ।
ਮੇਰੀ ਮੰਮੀ ਨੂੰ ਤੇ ਆਂਦਾ ਕਰੋਸ਼ੀਆ ਚਲਾਣਾ। ਬਾਕੀ ਹੁਣ ਕਾਫ਼ੀ-ਕਾਫੀ ਸਾਲ ਹੋਗੇ।
ਹਾਂ, ਨਹੀਂ ਉਹਨਾਂ ਨੂੰ ਦੱਸੋ, ਕਿ ਉਹ ਅੱਜ- ਕੱਲ੍ਹ ਦੇ ਡਿਜ਼ਾਇਨਰ ਬੜੇ ਪਹਿਲੇ ਚੱਲਦੇ ਹੁੰਦੇ ਸੀ, ਨਾ ਕਰੋਸੀਏ ਦੇ। ਬੈਗ ਬਣੇ ਦੇ ਹੁੰਦੇ ਸੀ। ਤੇ ਅੱਜ- ਕੱਲ੍ਹ ਪਰਸ ਹੋ ਗਏ, ਔਰ ਫੋਨ ਦੇ ਕਵਰ ਹੋ ਗਏ। ਔਰ ਕੀਅ-ਕੀਅ ਰਿੰਗ ਜਿਹੜੀਆਂ ਬਣਦੀਆਂ, ਉਹਨਾਂ ਦੇ ਛੱਲੇ ਜਿਹੇ ਬਣੇ ਹੁੰਦੇ ਆ। ਹਾਂ -ਹਾਂ ਉਹ ਬੜੇ ਸੋਹਣੇ- ਸੋਹਣੇ। ਹਾਂਜੀ -ਹਾਂਜੀ ਬਣਾਓ ਟਰਾਈ ਕਰੋ ਉਹਨਾਂ ਨੂੰ ਕਹੋ ਬਣਾਓ ਤੇ ਸਾਨੂੰ ਵੀ ਬਣਾ ਕੇ ਭੇਜੋ।
ਪੇਮਟਾਂ ਰਾਹੀ ਗਿਫਟ ਰਾਈ
ਹਾਂ, ਹੋਰ ਤੁਸੀਂ ਕੀ।
ਇੰਬਰੋਇਡਰੀ ਟੱਲ ਰੈਣੀ ਮੈਂ ਮੇਰਾ ਸਬਜੈਕਟ ਵੀ ਸੀ ਨਾ ਗ੍ਰੈਜੂਏਸ਼ਨ ਚ ਤੇ ਮੈਂ ਉਹ ਮੈਂ ਕਰ ਲੈਂਦੀ ਹਾਂ ਮੈਂ ਸੋਚ ਵੀ ਰਹੀ ਹਾਂ ਮੈਂ ਕੋਈ ਆਪਣਾ ਸੂਟ ਬਣਾਵਾਂ ਭਾਵੇਂ ਸਿੰਪਲ ਸੂਟ ਬਣਾਵਾਂ ਤੇ ਉੱਪਰ ਇੰਬਰੋਇਡਰੀ ਕਰਾ।
ਹਾਂ ਕਰੋ ਬਹੁਤ ਹੀ ਅੱਜ ਕੱਲ ਤੇ ਅੱਜ ਕੱਲ ਹਾਂਜੀ ਅੱਜ ਕੱਲ ਤਾਂ ਬਹੁਤ ਰਿਵਾਜ਼ ਫਿਰ ਦੁਬਾਰਾ ਤੋਂ। ਚੱਲ ਗਿਆ ਜੇ ਕਢਾਈ, ਦਾ ਪੇਂਟਿੰਗ ਦਾ।
ਹਾਂਜੀ
ਮਤਲਬ ਜੋ ਪਹਿਲੇ ਚੱਲਦਾ ਸੀ ਕੁਛ ਸਾਲ ਪਹਿਲੇੇ ਬ ਸਾਡੇ ਟਾਈਮ। ਮਤਲਬ ਪੱਚੀ ਸਾਲ ਤੋਂ ਪਹਿਲੇ ਦਾ ਜਿਹੜਾ ਟਰੈਂਡ ਸੀ ਨਾ। ਉਹ ਦੁਬਾਰਾ ਫਿਰ ਆ ਗਿਆ ਜੇ।
ਹਾਂਜੀ ਬਿਲਕੁਲ ਸੇਮ ਪੂਰਾ ਸਭ ਕੁੱਛ ਸੇਮ ਈ ਆ ਗਿਆ ਓ
ਹਾਂ ਜੈਸ ਤਰ੍ਹਾਂ ਪਹਿਲੇ ਕੜਾਈਆਂ ਔਰ ਕਰੋਸ਼ੀਆ ਹੋ ਗਿਆ ਸਲਾਈ ਕਈ ਤਰ੍ਹਾਂ ਦੀਆਂ ਲੋਕੀ ਆਪਣੇ ਕੁਸ਼ਨ ਕਵਰ। ਪਿੱਲੋ ਕਵਰ ਐ ਚੀਜ਼ਾਂ ਪੈਲੇ ਲੋਕ ਕਢਾਈਆਂ ਕਰਦੇ ਸੀ ਨਾ ਕਢਾਈਆਂ ਵੀ ਕਰਦੇ ਸੀ ਪੇਂਟ ਵੀ ਕਰਦੇ ਸੀ ਹੋਰ ਕੋਈ ਲੋਗ ਕਰੋਸ਼ੀਏ ਦਾ ਧਾਗੇ ਦੇ ਓ ਬਣਾਂਦੇ ਵੀ ਸੀ ਕਵਰ ਵੀ ਬਣਾਂਦੇ ਸੀ ਤੇ ਓ ਚੀਜ਼ਾਂ ਫਿਰ ਦੁਬਾਰਾ ਆ ਗਈ ਐ।
ਹਾਂਜੀ।
ਹਾਂ ਹੋਰ ਸੁਣਾਓ ਸਿੱਖੋ ਤੇ ਸਾਨੂੰ ਵੀ ਬਣਾ -ਬਣਾ ਕੇ ਭੇਜੋ ਪਰਸ ਸਾਨੂੰ ਵੀ ਕੋਈ ਚੀਜ਼ ਬਣਾ ਕੇ ਭੇਜਿਓ। ਅਸੀਂ ਵੀ ਸਾਨੂੰ ਵੀ ਚੰਗੀ ਲੱਗੇ। ਕਹੇ ਗੀ ਸਾਨੂੰ ਉੱਧਰੋਂ ਆਈ ਬਣ ਕੇ ਹਨਾ ਫਿਰ ਹੀ ਬਣ
ਹਾਂ, ਹਾਂ ਹਾਂਜੀ ਬਣਾਵਾਂਗੀ ਮੈਂ ਮੈਂ ਤੇ ਅੰਬਰੋਇਡਰੀ ਕਰ ਸਕਦੀ ਹਾਂ ਵੈਸੇ ਜ਼ਿਆਦਾ ਮੈਨੂੰ ਪਰ ਅੰਬਰੋਇਡਰੀ ਮੇਰੀ ਅੱਛੀ ਹੈ। ਮੈਂ ਬਹੁਤ ਸੋਹਣੀ ਸੋਹਣੀ ਉਹ ਬਣਾਏ ਹੋਏ ਨੇ ਪੈਚ ਵਗੈਰਾ।
ਚਲ
ਮੇਰੇ ਕੋਲ ਫਾਈਲ ਪਈ ਦੀ ਉਦੇ ਮੈਂ ਅਲਗ ਅਲੱਗ ਤਰ੍ਹਾਂ ਦੀ ਚੀਜ਼ਾਂ ਬਣਾਈ ਦੀਆਂ। ਪਰ ਹੁਣ ਮੈਂ ਸੋਚ ਰਹੀ ਹਾਂ। ਮੈਂ ਸੂਟ ਬਣਾਵਾਂ ਨਾ ਫਿਰ ਮੈਂ ਉਹਦੇ ਉੱਪਰ ਬਿਲਕੁਲ ਹਲਕੀ- ਹਲਕੀ ਕਢਾਈ ਕਰਾਂ ਬਾਜੂਆਂ ਤੇ, ਗਲੇ ਤੇ। ਅਸਲਵਾਰ ਤੇ ਵੀ ਪੌਂਚੇ ਤੇ ਸਿਮ ਪਲ ਐਵੇਂ ਇੱਕ ਲਾਈਨ ਜੈਸੀ ਕਢਾਈ ਹੁੰਦੀ ਹੈ ਉਵੇਂ ਓਵੇਂ ਅੱਛੀ ਲੱਗਦੀ ਨਾ ਫਰਸ਼ੀ ਸਲਵਾਰ ਦੁਗਣੋ ਏ। ਫਿਰ ਉਦੇ ਨੀਚੇ ਕਢਾਈ ਹੋਈ ਦੀ ਫਿਰ ਉਹ ਬਹੁਤ ਸੋਣੀ ਲੱਗਦੀ ਹੈ।
ਹਾਂ-ਹਾਂ ਜਿਸ ਤਰ੍ਹਾਂ ਅੱਜ ਕੱਲ ਤਾਂ ਲੈਸਾਂ ਵੀ ਬਹੁਤ ਤਰ੍ਹਾਂ ਦੀਆਂ ਤਰ੍ਹਾਂ ਦੀਆਂ ਆਈਆਂ ਦੀਆਂ ਜਿਵੇਂ ਲਗਦੀ ਕਢਾਈ ਈ ਹੋਈ ਦੀ ਹੋਏਗੀ ਲੈਸਾਂ ਬੜੀਆਂ ਸੋਣੀਆਂ ਅਗਲੀ ਬਨੀਆਂ ਕਲਰਫੁੱਲ ਵੀ ਆ ਜਾਂਦੀਆਂ ਹੈ।
ਓ ਸੇਮ ਕਲਰ ਵੀ ਮਿਲ ਜਾਂਦਾ ਸਾਨੂੰ ਕੰਟਰਰਾਸਟ ਵਿੱਚ ਵੀ ਲੈ ਲੋ ਭਾਵੇਂ। ਐਵੇਂ ਕਿਵੇਂ ਚ ਚੀਜ਼ਾਂ ਮਿਲ ਜਾਂਦੀਆਂ ਬੜੀਆਂ ਤੇ ਸਿਲਾਈ ਕਰ ਲੈਂਦੇ ਓ ਤੁਸੀਂ? ਮਤਲਬ ਕੜਾਈ ਤੇ ਤੂੰ ਸਾਨੂੰ ਆ ਕੜਾਈ ਤੇ ਤੁਹਾਨੂੰ ਆਂਦੀ ਏ?
ਸਿਲਾਈ ਵੀ ਮਤਲਬ ਮੈਂ ਸਿੱਖੀ ਹੋਈ ਐ ਪਰ ਮੈਂ ਕਾਫੀ ਟਾਈਮ ਤੋ ਹਜੇ ਮੈਂ ਕੁੱਛ ਸੀਤਾ ਨੀ ਮੈਂ ਜਾਦਾ ਸਿਰਫ ਮੈਂ ਸੂਟ ਇੰਨੇ ਪਾਂਦੀ ਨੀ ਹੈਗੀ। ਮੈਂ ਮੰਮੀ ਮੰਮੀ ਦਾ ਸੀਤੇ ਸੀ ਸੂਟ ਓ ਵੀ ਸਿੰਪਲ ਘਰ ਪਾਣ ਵਾਲੇ ਕੋਈ ਭਾਰੀ ਵਗੈਰਾ ਨੀ ਯੂਟੀਊਬ ਓਨਾ ਓ ਨੀ ਮੈਂ ਅਜੇ ਹੱਥ ਨੀ ਪਾ ਸਕਦੀ ਓ ਜਾਦਾ ਵੀ ਮੈਂਗੇ ਵਾਲੇ ਉਹਨੂੰ ਮੈਂ ਨੀ ਕਰ ਦ
ਓ ਤੁਹਾਨੂੰ ਥੋੜਾ ਡਰ
ਹਾਂ। ਤੇ ਐਵੇਂ ਜੋ ਘਰ ਵਾਲੇ ਆ, ਓ ''ਮੈਂ ਕਟਿੰਗ ਵਗੈਰਾ ਖੁਦ ਨੀ ਮੈਂ ਕਰਦੀ, ਪਰ ਮੰਮੀ ਨੂੰ ਅੱਗੇ ਖੜੀ ਕਰਦੀ ਆਂ, ਕੀ ਹਾਂ ਵੀ ਮੇਰੇ ਕੋਲੋ, ਤੁਸੀਂ ਦੱਸਦੇ ਰਹਿਣਾ, ਅਗ ਕਿਵੇਂ-ਕਿਵੇਂ ਕਰਨੈ। ਓਵੇਂ ਹੋ ਜਾਂਦੀ ਏ, ਫੇਰ। ਹੈਲੋ। ਹੈਲੋ।
ਹੈਲੋ। ਹਾਂਜੀ, ਹਾਂਜੀ-ਹਾਂਜੀ ਅਵਾਜ਼ ਨੀ ਆਰੀ ਸੀ ਵਿਚ।
ਹਾਂਜੀ ਅਵਾਜ ਨੀ ਆਰੀ ਸੀ, ਨੈਟਵਰਕ ਪ੍ਰੋਬਲਮ ਸੀ
ਓਈ ਮੈਂ ਕਹਿਰੀ ਸੀ, ਕਰਦੇ ਰਓਗੇ ਤੇ ਤੁਹਾਡਾ ਹੱਥ ਸਾਫ਼ ਹੋਜੇਗਾ
ਹਾਂਜੀ, ਓ ਤੇ ਹੈ।
ਪਰ ਹਜੇ ਤਾਂ ਮੈਂ ਕਾਫ਼ੀ ਟਾਈਮ ਤੋਂ ਨੀ ਕੀਤੀ, ਪਰ ਮੈਂ ਛੋਟਾ-ਮ੍ਹੋਟਾ ਘਰ ਪਾਣ ਵਾਲਾ ਅ ਟਰਾਈ ਕਰੋ ਨਾ ਫਿਰ, ਆਇਸਤਾ-ਆਇਸਤਾ ਹੱਥ ਖੁੱਲ੍ਹ ਹੀ ਜਾਂਦਾ ਏ। ਕਿਵੇਂ-ਕਿਵੇਂ
ਕਿਉਂਕਿ, ਬਾਜ਼ਾਰ ਨਾ, ਹਾਂ ਬਾਜ਼ਾਰ ਇੰਨੀ ਸੀ ਚਿੰਗ ਹੋ ਗਈ ਏ, ਤੇ ਸਾਨੂੰ ਕਈ ਵਾਰੀ ਸਾਡਾ ਫੈਬਰਿਕ ਨੀ ਓਨੇ ਦਾ ਹੁੰਦਾ, ਜਿੰਨੀ ਸਾਨੂੰ ਸਟਿਚ ਚਿੰਗ ਦੇਣੀ ਪੈ ਜਾਂਦੀ ਹੈ, ਤੇ ਫੇਰ ਸਾਨੂੰ ਲੱਗਦਾ ਇਸ ਤੋਂ ਬਿਹਤਰ ਤੇ ਸਾਨ ਖੁਦ ਹੀ ਆਂਦੀ ਹੁੰਦੀ ਤੇ ਅਸੀਂ ਆਪੇ ਬਣਾ ਲੈਂਦੇ ਹ ਇਹਦੇ ਤੋਂ ਬਿਹਤਰ, ਤੇ ਹੁਣੇ ਓਨੇ ਦਾ ਜਿੰਨੀ ਸਾਨੂੰ ਸਿਲਾਈ ਦੇਣੀ ਪੈ ਜਾਣੀ ਏ, ਹਾਂ ਇਹ ਓਹੀ ਨਾ ਹਜੇ ਤੇ ਤੁਹਾਡਾ ਟਾਈਮ ਏ, ਸਿੱਖ ਸਕਦੇ ਹੋ ਤੁਸੀਂ।
ਹਾਂਜੀ-ਹਾਂਜੀ, ਜੀ-ਜੀ
ਕੋਈ ਅਵਾਜ਼, ਅਕਸ, ਅਵਾਜ਼ ਆਰੀ ਕੋਈ ਜਿਸ ਤਰ੍ਹਾਂ, ਹਨਾ ਕੋਈ ਪਤਾ ਨੀ ਕਿਸ ਤਰ੍ਹਾਂ ਦੀ ਵਾਜ਼ ਆਰੀ ਮਸੀਨ, ਮਸ਼ੀਨ ਚੱਲਦੀ ਹੋਏ। ਹੈਲੋ। ਮੈਂ ਕਿਆ ਕੋਈ ਆਵਾਜ਼ ਜੀ ਆ ਰਹੀ ਐ ਪਿੱਛੋਂ, ਹੈਲੋ। ਕੋਈ ਆਵਾਜ਼ ਆ ਰਹੀ, ਜਿਵੇਂ ਕੋਈ ਮਿਕਸੀ'ਚ ਹੈਲੋ, ਆਵਾਜ਼ ਨੀ ਆਰੀ।
ਹੈਲੋ। ਹਾਂ-ਹਾਂ ਮੈਂ ਕਹਿਰੀ ਕੋਈ ਅਵਾਜ਼ ਆਰੀ? ਹਾਂ ਬੋਲੋ।
ਹਾਂਜੀ, ਹੁਣ ਆਰੀ ਏ ਅਵਾਜ਼।
ਜੀ।
ਹਾਂਜੀ, ਹੁਣ ਆਰੀ ਐ ਅਵਾਜ਼?
ਤੁਹਾ ਡੀ ਵਾਜ਼।
ਹੈਲੋ।
ਹਾਂਜੀ, ਦੱਸੋ ਬੋਲੋ। ਤੁਸ--ਹਾਂ ਬੋ ਹੈਲੋ।